ਕੀ ਸਾਰੀ
ਵਾਹਿਗੁਰੂ ਜੀ ਕੀ
ਵਾਹਿਗੁਰੂ ਜੀ ਕੀ ਫਤਿਹ ਜੀ ਤੇ ਠੀਕ ਹੋ ਜੀ ਭੈਣ ਜੀ ਹਾਂਜੀ ਹਾਂ ਵਧੀਆ
ਹੋਰ ਚਾਹ ਪਾਣੀ ਪੀਤਾ ਨਹੀਂ ਹਜੇ
ਹਾਂਜੀ ਹਾਂਜੀ ਪੀਲੀ ਚਾਹ ਪੀ ਲਈ ਅਸੀਂ ਫਰੀ ਹੋ ਗਿਆ ਚਾਹ ਚੂ ਪੀ ਕੇ ਤੁਸੀਂ ਦੱਸੋ ਕੀ ਕਰਦੇ ਪਏ ਨਹੀਂ ਅਸੀ ਟਾਟਾ ਪ੍ਰੀਮਅਮ ਪੀਂਦੇ ਆ ਦੀ ਲਿਪਟਨ ਨੀ ਪੀਂਦੇ। ਸਾਨੂੰ ਲਿਪਟਨ ਦੀ ਚਾਹ ਨੀ ਹੈਗੀ।
ਤੇ ਹੈ ਤਾਂ ਚਾ ਈ ਕੀ ਓ ਹੀ
ਹਾਂ ਹੈ ਤਾਂ ਚਾਹ ਹੀ ਹੈ ਪਰ ਹੈ ਤਾਂ ਟਾਟਾ ਦੀ ਹੈ ਨਾ ਲਿਪਟਨ ਦੀ
ਅੱਛਾ, ਅਸੀਂ ਦੇਸੀ ਪੀਂਦੇ ਆ।
ਅੱਛਾ-ਅੱਛਾ, ਬਈ ਤੁਸੀਂ ਫੇਰ ਉਹ ਰਹਿੰਦੇ ਉਸ ਪਾਸੇ ਹੁਣ ਦੇਸੀ ਚਾਹ ਮਿਲਦੀ ਉੱਧਰ ਸਾਡੇ ਇੱਧਰ ਤੇ ਹੈਨੀ ਜੀ ਵੇਖੋ। ਹਾਂਜੀ ਹਾਂਜੀ
ਖ਼ੁਦ ਤੁਹਾਨੂੰ ਭੇਜ ਦਿੰਦੇ ਆਾਂ ਕਿੱਲੋ ਕ ਦੋ ਕਿੱਲੋ
ਆਹ ਕਿਆ ਤਾਂ ਸੀ ਤੁਹਾਨੂੰ ਤੁਸੀਂ
ਉਧਰ ਮੈਨੂੰ ਪਤਾ ਹੀ ਨਹੀਂ ਤੁਸੀਂ ਕਦੋਂ ਕਿਆ ਵੇ ਮੈਨੂੰ ਤੇ ਪਤਾ ਹੀ ਨਹੀਂ ਜਿਆਦਾ ਦਿਮਾਗ ਥੋੜਾ ਤਾਂ ਹੋ ਜਾਂਦਾ ਨਾ ਪਰੇਸ਼ਾਨੀ ਨਾਲ, ਹੂੰ ਉਹ ਫੇਰ ਚੇਤਾ ਭੁੱਲ ਜਾਂਦੀਆਂ ਗੱਲਾਂ
ਹਾਂਜੀ-ਹਾਂਜੀ ਕੋਈ ਗੱਲ ਨੀ ਜੀ ਹੁਣ ਭੇਜਦੇ ਆ ਹਜੇ ਨਾਲੇ ਸਮਝਾ ਵੀ ਦਿਆ ਜਾਵੇ ਕਿਵੇੈਂ ਬਣਾਣਾ
ਹਾਂ ਹਾਂਜੀ-ਹਾਂਜੀ ਕੋਈ ਗੱਲ ਨੀ ਕੋਈ ਗੱਲ ਨੀ, ਹੋਰ ਬਸ ਘਰ ਪਰਿਵਾਰ ਸਭ ਠੀਕ ਹੈ
ਹਾਂਜੀ ਹਾਂ ਸਭ ਠੀਕ ਹੈ ਵਧੀਆ, ਹਾਂ ਬੱਚਿਆਂ ਛੁੱਟੀੀਆਂ ਟੀ ਆ ਹੋ ਗਈ ਟਿਆਂ ਨੇ, ਬੱਚੇ ਨਾਨੀ ਕੋਲ ਗਏ ਦੇ ਨੇ, ਹਾਂ ਤੁਸੀਂ ਦੱਸੋ ਤੁਹਾਡੇ ਬੱਚੇ ਕਿਥ ਥਿਰ
ਸਾਡੇ ਬੱਚੇ ਸੁੱਖ ਨਾਲ ਛੋਟਾ ਹੀ ਹੈ ਇੱਕ ਪੋਤਰਾ
ਅੱਛਾ
ਹਾਂ। ਉਹ ਛੋਟਾ ਹੀ ਐ।
ਤੋ ਮਰਜ਼ ਲੈ ਜਾਣ ਤੇ ਹੁਨ ਤੇ ਨਾਨੀ
ਹਾਂਜੀ--ਹਾਂਜੀ ਹਾਂਜੀ--ਹਾਂਜੀ, ਹੋਰ ਕੀ, ਹੋਰ ਸੁਣਾਓ ਘਰ ਬੱਚੇ ਬੱਚੇ ਕੁਛ ਹੈ ਨਹੀਂ ਇਹਦਾ ਸ਼ਰਾਰਤੀ ਜਾ ਐਂਜ ਈ
ਬੱਚੇ ਤਾਂ ਤੂਫਾਨ ਹੈਗੇ ਨੇ ਜੀ ਬੱਚੇ ਅੱਜ ਕੱਲ੍ਹ ਬੱਚੇ ਬਹਿਣ ਨਾ ਦੇਣਾ
ਅੱਛਾ ਅੱਛਾ ਅੱਛਾ
ਕੱਲ ਬੱਚੇ ਨੀ ਬਹਿੰਦੇ
ਹੂੰ ਹੋਰ ਗਰਮੀ ਬਹੁਤ ਹੈ ਬਹੁਤ ਗਰਮੀ ਹੂੰ
ਅੱਤ ਚੁੱਕੀ ਦੀ ਹੈ ਜੀ ਗਰਮੀ ਨੇ ਤਾਂ ਅਜੇ ਤਾਂ ਪੈਣੀ ਐ ਗਰਮੀ
ਅ ਅੱਛਾ ਅੱਛਾ ਤੇ ਹੋਰ ਕਿੰਨੇ ਕੁ ਪੈਣੀ ਆ ਬਿਆਲੀ ਤਰਤਾਲੀ ਤੇ ਹੈ ਹੀ ਡਿਗਰੀ ਟੈਂਪਰੇਚਰ ਅੱਛਾ ਅੱਛਾ ਅੱਛਾ।
ਜ
ਇਹ ਕੁਛ ਹੁਣ ਰੱਬ ਨਾਲ ਤਾਂ ਮਿਲ ਨਹੀਂੀ ਸਕਦੇ ਜੋ ਦੱਸਦਾ ਨੇ ਹੁੰਣਦਾ ਥੋੜ੍ਹੀ ਹੈ ਪਰ ਕਿਸੇ ਟਾਈਮ ਕੋਈ ਗੱਲ ਸੱਚ ਨਿਕਲ ਆਉਂਦੀ ਹੈ ਜ਼ਿਆਦਾਤਰ ਨਹੀਂ ਨਿਕਲਦੇ ਬਾਹਰ ਕੋਈ ਪਤਾ ਨੀ ਕਿਉਂਕਿ ਗਰਮੀ ਤੇ ਅੱਜ ਤੋਂ ਪੰਦਰਾਂ ਦਿਨ ਹੋ ਗਏ ਇੰਨੀ ਪੈਂਦੀ ਪਈ ਹੈ। ਬੁਰੀ ਹਾਲਤ ਸਾਰੇ ਪਾਸੇ ਪੂਰੇ ਸ਼ਹਿਰਾਂ ਚ ਸਭ ਇੰਡੀਆ ਚ
ਹਾਂ ਹਾਂ ਪੂਰਾ ਇੰਡੀਆ ਹੀ ਤਪਦਾ ਵਾ ਪੂਰਾ ਇੰਡੀਆ ਹੀ ਨਾ ਹੂੰ ਹੁਣ ਦੇਖੋ ਕਨੇਡਾ ਵਗੈਰਾ ਦੇਖੋ ਉੱਥੇ ਜਾ ਕੇ ਕਿੰਨਾ ਵਧੀਆ ਮੌਸਮ ਹੈ ਠੰਡਾ ਮੌਸਮ ਹੈ ਉੱਥੇ ਕਿੱਥੇ
ਕਨੇਡਾ
ਨਹੀਂ ਨਹੀਂ ਅਜੇ ਸਾਡੀ ਇੰਨੇ ਨੀ ਹੈ ਗੀ ਵੀ ਅਸੀਂ ਕੈਨੇਡਾ ਚਲੇ ਜਾਈਏ ਅਸੀਂ ਇਹ ਜੰਮੂ ਤੱਕ ਨਹੀਂ ਜਾ ਪਾਂਦੇ ਪਏ ਅਸੀਂ ਕਨੇਡਾ ਦੀ ਗੱਲ ਕਰਦੇ ਪਏ ਹੋ ਭੈਣ ਜੀ ਕਿਆ ਗੱਲ ਕਰਦੇ ਪਏ ਹੋ ਨਹੀਂ ਜੰਮੂ ਗਏ ਤੇ ਆਏਆ ਇੱਕ ਵਾਰੀ ਅਸੀਂ ਹਾਂ ਸਾਡੀ ਭੂਆ ਰਹਿੰਦੀ ਉੱਥੇ ਭੂਆ ਦੀ ਕੁੜੀ ਰਹਿੰਦੀ ਸਾਡੀ ਉੱਥੇ ਹਾਂਜੀ ਹਾਂਜੀ ਸਾਡੇ ਰਿਸ਼ਤੇਦਾਰ ਹੈ ਇੰਝ ਅਸੀਂ ਪਹਿਲੇ ਬੜਾ ਜਾਣਦੇ ਹੁੰਦੇ ਸੀ ਹਾਂ ਅਸੀਂ ਪਹਿਲੇ ਬਹੁਤ ਜਾਣਦੇ ਸੀ ਸਰ ਐਵੇਂ ਕਿਹਾ ਸਾਡੀ ਹਰ ਸਾਲ ਦਾ ਪ੍ਰੋਗਰਾਮ ਬਣਦਾ।
ਅੱਛ ਅੱਛਾ
ਹਾਂ ਅਸੀਂ ਇਨਾ ਜਾਦੇ ਨਹੀਂ ਹੱਦ ਕਰ ਦਿਓ। ਤੇ ਭੂਆ ਜਦੋਂ ਕੁਵਾਰੀ ਸੀ ਤਾਂ ਸਾਡਾ ਜੰਮੂ ਦਾ ਕੀ ਕਨੈਕਸ਼ਨ ਆਣਾ ਸੀ ਜਦੋਂ ਵਿਆਹ ਹੀ ਹੋਏ ਸੀ ਤਾਂ ਜਾਂਦੇ
ਨਹੀਂ ਨਹੀਂ ਮੇਰੇ ਕਹਿਣ ਦਾ ਮਤਲਬ ਇੱਥੇ ਉਹ ਕਹਿੰਦੇ ਨਾ ਜਿਹੜਾ ਜੰਮੂ ਉਹਦੇ ਵਿੱਚ ਉਹ ਵੀ ਇਹ ਮਾਤਾ ਦਾ ਕਿਹੜਾ ਮੰਦਿਰ ਮੈਂ ਭੁੱਲ ਗਈ ਹਾਂ ਹਾਂ ਵੈਸ਼ਨੋ ਮਾਤਾ ਹਾਂ ਮੈਂ ਸੋਚ ਬੱਚਾ ਵੀ ਉੱਧਰ ਤੁਸੀਂ ਜਾਣਦੇ
ਨਹੀਂ ਸਾਡੇ ਸਾਡੇ ਸਰਦਾਰ ਜੀ ਜਾਂਦੇ ਹੁੰਦੇ ਸੀ ਉਹਨਾਂ ਨੂੰ ਥੋੜ੍ਹਾ ਹੈਗਾ ਸੀ ਪਹਿਲੇ ਪਹਿਲੇ ਉਹ ਜਾਂਦੇ ਸੀ।
ਅੱਛਾ ਤੁਹਾਡੀ ਭੂਆ ਰਹਿੰਦੇ ਜੰਮੂ ਅੱਛਾ ਅੱਛਾ ਚਲੋ ਕਰਾਓ ਗੱਲ ਕਿਸੇ ਨੇ
ਕੋਈ ਨਹੀਂ ਮੈਂ ਨੰਬਰ ਦਿਆਂਗੀ ਤੁਹਾਨੂੰ ਤੁਸੀ ਆਪੇ ਗੱਲ ਕਰਿਆ ਜੇ ਆਮ ਬੜੇ ਵਧੀਆ ਚੀਜ਼ਾਂ ਬਣਾਦੇ ਹੁੰਦੇ ਉਹ ਮੱਠੀਆਂ ਮੁੱਠੀਆਂ ਸ਼ਾਨਦਾਰ ਬਣਾਉਂਦੇ ਨੇ ਘੇਵਰ ਬਣਾ ਲੈਂਦੇ ਨੇ।
ਕਮਾਲ ਹੈ ਜੀ ਕਮਾਲ ਹੈ ਫਿਰ ਤੇ ਸਿੱਖਣਾ ਚਾਹੀਦਾ ਉਹਨਾਂ ਕੋਲ। ਹੂੰ ਮੈਨੂੰ ਜ਼ਰੂਰ ਨੰਬਰ ਦਿਓ ਮੈਂ ਚੀਜ਼ਾਂ ਬਣਵਾਣੀਆਂ ਸਿੱਖਣੀਆਂ ਉਹਨਾਂ ਕੋਲੋਂ ਭੂਆ ਕੋਲੋ
ਕਹਿੰਦੇ ਹੁੰਦੇ ਜਿਆਦਾ ਬੋਝ ਨਾ ਪਾ ਦਿਆ
ਅੱਛਾ ਅੱਛਾ ਕਿਉ ਬਚਨ ਦੀ ਹੈ ਮਿਹਨ ਨਹੀਂ ਭੂਆ ਦੀ
ਨਹੀਂ ਨਹੀਂ ਇਹ ਨਾ ਨਾ ਕਰੋ ਨਾ ਤੁਸੀਂ ਹੁਣ ਨੂੰ ਵੇਖੋ ਇਹ ਤਾਂ ਕੁਝ ਜ਼ਿਆਦਾ ਹੀ ਹੋ ਗਿਆ ਤੁਹਾਡਾ ਹਾਂ ਇਹ ਥੋੜ੍ਹੀ ਫੇਰ ਮੈਂ ਤੁਹਾਡੇ ਨਾਲ ਗੱਲ ਜਲਦੀ ਵਿਚ ਤੁਸੀਂ ਵਿੱਚੋਂ ਕੁਝ ਵੀ ਬੋਲੋਗੇ ਨਹੀਂ ਏਸ ਤਰ੍ਹਾ ਇਸ ਤਰ੍ਹਾਂ ਨਹੀਂ ਬੜੀ ਅੱਛੀ ਮੇਰੀ ਭੂਆ ਏ ਅਜੇ ਤਾਂ ਲੱਗਦੀ ਵੀ ਜਵਾਨ ਏ
ਅੱਛਾ ਨਹੀਂ ਮੈਂ ਤੁਸੀਂ ਗੱਲ ਉਹੋ ਜਿਹੀ ਕੀਤੀ ਨਾ ਬੇਟੇ ਮੈਂ ਸੋਚ
ਨਹੀਂ ਦੇਖੋ ਜੀ ਗਰਮੀ ਇਨੀ ਤੁਸੀਂ ਗਰਮੀ ਚ ਜਾਓਗੇ ਪੰਤਾਲੀ ਡਿਗਰੀ ਚ ਤੁਸੀਂ ਕਹੋਗੇ ਮੈਨੂੰ ਮੱਠੀਆਂ ਤਾਲ ਦੇ ਤੇ ਫਿਰ ਉਹ ਤਾਂ ਨਹੀਂ ਬਣਾ ਪਾਏਗੀ ਨਾ ਇਹਨਾਂ ਤਾ ਸੋਚੋਗੇ ਨਾ ਤੁਸੀਂ
ਇਸ ਤਰ੍ਹਾਂ ਕੋਈ ਨੀ ਸੋਚੇਗਾ ਇਹ ਫੇਰ ਤੁਹਾਡੇ ਆਪਣੇ ਨੀ ਓਏ ਸੋਚ ਹਾਂ ਹਾਂ ਇਸ ਤਰ੍ਹਾਂ ਕੋਈ ਨੀ ਸੋਚਦਾ ਤੇ ਤੁਸੀਂ ਗ਼ਲਤ ਸੋਚ ਦਿੰਦੇ ਹੋ ਹਾਂ ਹਾਂ ਹਾਂ ਬਸ ਠੀਕ ਹੈ ਕੀ ਬਸ ਮੈਂ ਪੁੱਛਣਾ ਬਈ ਏ ਤੁਸੀਂ ਕੀ ਬਣਾਏ ਦਾਲ ਸਬਜ਼ੀ ਕੋਈ
ਵੇਖੋ ਜੀ ਹੁਣ ਸੋਚਦੇ ਪਏ ਹੁਣ ਕੀ ਬਣਾਈਏ ਟਾਈਮ ਹੋ ਗਿਆ ਸ਼ਾਮ ਦਾ ਟਾਈਮ ਏ। ਬੜਾ ਕੁਝ ਸੋਚੀਦਾ ਸੀ। ਉਹ ਸੋਚ ਤੇ ਫਿਰ ਦਾਲ ਤੇ ਆ ਜਾਈਦਾ ਨਹੀਂ ਤਾਂ ਫਿਰ ਪਨੀਰ ਬਣਾਲਾਂਗੇ।
ਅੱਛਾ, ਉਹ ਸਭ ਤੋਂ ਵਧੀਆ ਡਿਸ਼ ਹੈ ਪਨੀਰ।
ਹਾਂ।
ਉਹ ਸਭ ਸਭ ਤੋਂ ਵਧੀਆ ਡਿਸ਼ ਹੈ ਪਨੀਰ।
ਹਾਂ।
ਨਹੀਂ ਭੁੱਖ ਤਾਂ ਵੀ ਭੁੱਖ ਲੱਗ ਜਾਂਦੀ ਹੈ।
ਹਾਂ, ਬਸ ਸਾਡੇ ਖਾਂਦੇ ਘੱਟ ਤੇ ਨਾ ਜੀ ਸਰਦਾਰ ਜੀ ਪਨੀਰ ਨੀ ਖਾਂਦੇ ਹਾਂ ਇਸ ਕਰਕੇ ਫਿਰ ਉਹਨਾਂ ਵਾਸਤੇ ਬਸ ਬਸ ਇਹੀਓ ਗੱਲ ਹੈਗੀ। ਕੀ ਇਹ ਸਾਡੇ ਬੰਦੇ ਹੀ
ਤੇ ਤੁਸੀਂ ਇਹ ਨੀ ਕਰਿਆ ਨਾ ਕੱਚੇ- ਕੱਚੇ ਦਿਓ। ਉੱਪਰ ਨਾ ਤੁਸੀਂ ਨਮਕ- ਨੂਮਕ ਤੇ ਕਾਲੀ ਮਿਰਚ, ਆਮਚੂੂਰ ਲਾ ਕੇ ਤੇ ਆਪ ਨਾ ਤਵੇ ਤੇ ਬਣਾ ਦਿਓ ਬਹੁਤ ਅੱਛਾ ਬਣਦਾ ਉਹਦੇ ਤੇ। ਹੋ। ਤਾਂ ਫਿਰ ਦੇਸੀ ਘਿਓ ਮਾੜਾ ਜਿਹਾ ਪਾਓ।
ਹਾਂ, ਕੱਚਾ ਤਾਂ ਖਾ ਲੈਂਦੇ ਨੇ ਜੇ ਪਨੀਰ ਕੱਚਾ ਪਨੀਰ ਖਾ ਲੈਂਦੇ ਤੈਨੂੰ। ਹਾਂ, ਬਣਿਆ ਹੋਇਆ ਨਹੀਂ ਖਾਂਦੇ ਬਣੀ ਹੋਈ ਸਬਜ਼ੀ ਨਹੀਂ ਖਾਂਦੇ ਨਾ ਹਾਂ ਸਬਜ਼ੀ ਚ ਪਨੀਰ ਨੀ ਖਾਂਦੇ ਵੈਸੇ ਕੱਚਾ ਕੱਟ ਕੇ ਦੇ ਦਾਂਗੇ ਨਾ ਉਹ ਖਾ ਲੈਣਗੇ।
ਹਾਂ, ਉਹ ਕਈਆਂ ਨੂੰ ਸਵਾਦ ਲੱਗਦਾ ਸਹੀ ਗੱਲ ਇਹ ਤੇ ਮੰਨੇ ਆ।
ਹੁਣ ਅਸੀਂ ਕੱਚਾ ਪਨੀਰ ਕੱਟਿਆ ਰੋਟੀ ਨਾਲ ਓਈ ਖਾਇਆ। ਰੋਟੀ ਨਾਲ ਤਾਂ ਫਿਰ ਸਾਨੂੰ ਸਬਜ਼ੀ ਬਣਾਣੀ ਪਏਗੀ ਨਾ ਉਹਦੀ ਹਾਂ ਫਿਰ ਬਸ ਫਿਰ ਹਾਂ ਫਿਰ ਉਹ ਫਿਰ ਚੱਕਰ ਤਾਂ ਫਿਰ ਉਹੀ ਹੋ ਫਿਰ ਬਣਾਈਏ
ਹੂੰ, ਪਰ ਹੁਣ ਰਾਤ ਦਾ ਸੋਚਣਾ ਉਹ ਨੀ ਹੈ ਕਿ ਦਰਿਆ ਅੱਠ ਨੌ ਵਜੇ ਖਾ ਨੀ ਆਂਦਾ। ਡਿਨਰ ਕਰਨਾ ਹੁੰਦਾ ਲੈਂਚ ਤਾਂ ਮੈਂ ਪੁੱਛਦੀ ਬੀ ਸੀਵਾ ਇੱਕ
ਲੰਚ ਨੂੰ ਤਾਂ ਬੜੀ ਦੇਰ ਹੋ ਗਈ ਉਹ ਤਾਂ ਪੰਜ ਸਾਢੇ ਪੰਜ ਵੱਜ ਗਏ ਨੇ ਹੁਣ ਤੇ ਹੁਣ ਕਿਥੇ ਲੰਚ ਰਹਿ ਗਿਆ ਸਾਡਾ ਹਾਂ ਤੇ ਖਾ ਲਿਆ ਬਣਾ ਕੇ। ਨਹੀਂ ਖਾ ਲਿਆ ਅਸੀਂ ਦੋ ਵਜੇ ਤੱਕ ਖਾ ਲੈਂਦੇ ਹਾਂ, ਅਸੀਂ ਖਾ ਲਿਆ ਲੰਚ ਤੇ ਬਣਾ ਕੇ ਹਾਂ-ਹਾਂ।
ਕਿ ਬਾਰ
ਹਾਂ ਅੱਜ ਕੀ ਬਣਾਇਆ ਸੀ ਹਾਂ ਅੱਜ ਰਾਜਮਾਂ ਚਾਵਲ ਬਣਾਏ ਜੀ ਅੱਸੀਂ
ਵਾਹ ਬਈ ਵਾਹ ਕਮਾਲ ਕਰ
ਹਾਂ ਰਾਜਮਾਂ ਚਾਵਲ ਬਣਾਏ ਸੀ ਬਸ ਮਨ ਕਰਦਾ ਪਿਆ ਸੀ ਮੇਰਾ ਮੈਂ ਕਿਹਾ ਚਲੋ ਔ ਹਿਯੋ ਬਣਾ ਲੋ ਅੱਜ ਗਰਮੀ ਹੈ ਨਾ ਗਰਮੀ ਗਰਮੀ ਪਰ ਚਾਵਲ ਹੀ ਚਾਹੀਦੇ ਹੁੰਦੇ ਹਨ ਸ਼ਾਮ ਦੁਪਹਿਰ ਦੇ ਟਾਈਮ
ਅੱਛਾ ਚਲੋ ਵਦੀਆਂ ਤੇ ਜਾਣਾ ਸੀਗਾ
ਹੋਰ ਪਰਸ ਵਗੈਰਾ ਕਿੱਥੋਂ ਲੈਂਦੇ ਹੋ ਵਧੀਆ ਪਰਸ ਲੈਣੇ ਨਾ ਅਸੀਂ ਏ ਨਾ ਥੋੜੇ ਵਧੀਆ ਚ ਹੋਉਣ ਕੋਈ
ਉਹ ਫਿਰ ਉਹ ਫਿਰ ਪਸੰਦ ਤੇ ਹੁੰਦਾ ਨਾ ਆਪਣੇ ਆਪ ਨੇ
ਨਹੀਂ ਮਤਲਬ ਕਿ ਕਿਹੜੀ ਮਾਰਕੀਟ ਚੋਂ ਜ਼ਿਆਦਾ ਵਧਦਿ ਆ ਵਦੀਆਂ ਮਿਲਣਗੀਆਂ
ਇਹ ਪਟੇਲ ਬਾਜ਼ਾਰ ਮਿਲ ਜਾਂਦਾ ਹੂ ਪਟੇਲ ਬਾਜ਼ਾਰ ਹੈ ਉਧਰ ਹਰ ਵਰਾਇਟੀ ਦੇ ਪਰਸ ਹਾਂ ਹਰ ਵਰਾਇਟੀ ਦਾ, ਹੂ ਜ਼ਿਆਦਾ ਪਸੰਦ ਏ ਤੇ ਜ਼ਿਆਦਾ ਏ ਬਈ, ਹਜ਼ਾਰ ਤੋਂ ਜੇ ਪਸੰਦ ਆਉਂਦਾ ਹੀ ਹਜ਼ਾਰ ਤੋਂ ਸ਼ੁਰੂ ਹੋ ਕੇ ਹਾਂ ਦੋ ਚਾਰ ਸੌ ਤੋਂ ਪਸੰਦ ਆਉਂਦਾ ਵੀ ਨਹੀਂ ਪੰਜ ਸੌ ਤੋਂ ਵੀ ਨਹੀਂ ਆਉਂਦਾ ਹਾਂ ਹਜ਼ਾਰ ਤੋਂ ਸ਼ੁਰੂ ਹੋਏ ਤੇ ਪਸੰਦ ਕੇ ਵਦੇਨ ਤੇ ਜਾਂਦੀ, ਉਹ ਆਪਣਾ ਫਿਰ ਜੇਬ ਵੇਖ ਨਾਲ ਪੈਂਦਾ ਅਛੇ ਸਾਡੇ ਕਿੰਨੇ ਆ ਹਾਂ ਉਹ ਮਿਲ ਜਾਂਦੇ ਨੇ ਬਾਰਾਂ ਸੌ ਤੇਰਾਂ ਸੌ ਪੰਦਰਾਂ ਸੌ ਹਾਂ ਕਢਾਈਆਂੇ ਮਹਗੇ ਮਿਲਣਗੇ ਉਹ ਥੋੜੇ ਜਿਹੜੇ ਸਿੰਪਲ ਪਲ ਪ੍ਰੈਂਟ ਪਰਿੰਟ ਵਗੈਰਾ ਉਹਦੇ ਜਿਹੜੇ ਹਾਂ ਇੱਕ ਹਜ਼ਾਰ ਬਾਰਾਂ ਸੌ ਤੇਰਾਂ ਸੌ ਜਿੰਨਾ ਤੁਸੀਂ ਆਪਣਾ ਉਹਦੇ ਹੋ ਨਾ ਜੇ ਕੋਟਨ ਦੇ ਚੂਨੇ ਲੈਣੇ ਹਜ਼ਾਰ ਤੱਕ ਪੰਜ ਸੌ ਤੱਕ ਅਗਰ ਜੇ ਤੁਸੀਂ ਦੂਸ ਲੈਣੇ ਪਿਓਰ ਦੀ ਉਹ ਫਿਰ ਵੱਧਦਾ ਜਾਂਦਾ ਰੇਟ
ਹਾਂ ਹਾਂ ਤੇ ਸੂਟਾਂ ਲਈ ਮਾਰਕੀਟ ਕਿਹੜੀ ਹੈ ਤੁਹਾਡੀ
ਉਹ ਉੱਧਰ ਹੈ ਜੀ ਲਿੰਕ ਰੋਡ
ਅੱਛਾ ਅੱਛਾ
ਹਮ ਉਹ ਕਰੋੜ ਆ
ਅੱਛਾ-ਅੱਛਾ, ਤੁਸੀਂ ਫਿਰ ਉੱਥੋਂ ਹੀ ਲੈਂਦੇ ਔ ਆਪਣੇ ਕੱਪੜੇ-ਕੁਪੜੇ।
ਹੋਰ।
ਅੱਛਾ।
ਹੋਰ। ਜਿੱਥੇ ਪਸੰਦ ਆ ਜਾਏ ਕੋਈ ਨਾ ਕੋਈ, ਬਹੁਤ ਇੱਥੇ-ਇੱਥੇ ਤੇ ਪਰਸ, ਜੁੱਤੀ ਤੇ ਕੱਪੜਾ ਤਿੰਨ ਚੀਜਾਂ ਮਸ਼ਹੂਰ ਨੇ, ਪਰ ਇੱਥੇ ਕੋਈ ਵੇਖਦਾ ਨਹੀਂ ਕਿਸੇ ਨੂੰ।
ਅੱਛਾ-ਅੱਛਾ, ਬਸ ਆਪਣਾ ਮਨ ਹੈ, ਹਾਂ।
ਜੇ ਤੁਸੀਂ ਪਾ ਲੋ, ਜੋ ਮਰਜ਼ੀ ਤੁਸੀਂ ਜੁੱਤੀ ਪਾ ਲੋ ਪਰਸ ਫਾੜ ਲੋੋ ਕਿਸੇ ਨੇ ਨੀ ਵੇਖ ਣਾ ਤੁਹਾਨੂੰ।
ਮਤਲਬ ਕਿ ਸ਼ਹਿਰ ਦਾ ਫ਼ਰਕ ਪੈਦਾ ਜਾਂਦਾ ਏ ਨਾ ਈਵਨ ਜਿਵੇਂ ਕਈ ਛੋਟੇ ਸ਼ਹਿਰ ਹੁੰਦੇ ਨੇ, ਜਿਵੇਂ ਜਗਾਧਰੀ, ਯਮੁਨਾਨਗਰ ਲੈ ਲੋ ਉੱਥੇ ਤੇ ਦੇਖਦੇ ਹੀ ਰਹਿੰਦੇ ਨੇ ਬਈ ਕੀ ਪਾਇਆ ਤੁਸੀਂ। ਹਨਾ ਕਿਸ ਤਰ੍ਹਾਂ ਦਾ ਪਰਸ ਪਕੜਿਆ ਰ ਹੈ, ਹਾਂ ਉਹ ਲੱਗਦਾ ਜਿਵੇਂ ਬਈ ਪਹਿਲੀ ਵਾਰ
ਹਾਂ ਬਸ-ਬਸ, ਨਹੀਂ-ਨਹੀਂ, ਇੱਥੇ ਕੋਈ ਕਿਸੇ ਨੂੰ ਦੇੇਖਦਾ ਚਾਹੇ ਤੁਸੀਂ ਜਿਹੜਾ ਮਰਜੀ ਕੱਪੜਾ ਪਾ ਲੋ ਕੋਈ ਕਿਸੇ ਨੇ ਕਿਸੇ ਦੀ ਨਕਲ ਵੀ ਨੀ ਕਰਨੀ, ਕਿਸੇ ਨੇ ਕਿਸੇ ਦੀ ਨਕਲ ਵੀ ਨੀ ਕਰਨੀ, ਹਾਂ ਬਈ ਇਣੇ ਐ ਪਾਇਆ ਤੇ ਹੁਣ ਮੈਂ ਏਈ ਪਾਵਾਂ ਨਾ ਜਿਹੜਾ ਕੱਪੜਾ ਜਿਹਨੂੰ ਪਸੰਦ ਹੈ ਜਿਹੜੀ ਚੀ ਚੀਜ਼ ਉਹ ਮੈ ਪਾਣੀ ਤੇ ਕਿਸੇ ਨੇ ਕਿਸੇ ਨੂੰ ਵੇਖ ਲੈਣੀ
ਸਹੀ ਗੱਲ ਹੈ।
ਨਹੀਂ ਇੱਥੇ ਬੜਾ, ਹਾਂ ਹਾਂਜੀ-ਹਾਂਜੀ ਜੀ ਜੀ ਠੀਕ ਹੈ ਜੀ ਓਕੇ-ਓਕੇ।